ਹੈਲੋ।
ਹੈਲੋ।
ਹੈਲੋ।
ਸਤਿ ਸ੍ਰੀ ਅਕਾਲ ਜੀ
ਠੀਕ ਹੋ ਜੀ?
ਹਾਂਜੀ-ਹਾਂਜੀ ਵਧੀਆ ਤੁਸੀਂ ਸੁਣਾਓ ਸਿਹਤ ਠੀਕ ਹੈ। ਹੈਲੋ, ਹੈਲੋ,
ਹੈਲੋ,
ਹਾਂਜੀ-ਹਾਂਜੀ।
ਹੋਰ ਜੀ ਠੀਕ ਹੋ ਤੁਸੀ?
ਹਾਂਜੀ-ਹਾਂਜੀ, ਵਧੀਆ-ਵਧੀਆ ਤੁਸੀਂ ਸੁਣਾਓ ਘਰੇ ਸਭ ਠੀਕ ਨੇ?
ਹਾਂਜੀ। ਠੀਕ- ਠਾਕ।
ਹੋਰ। ਅੱਜ-ਕੱਲ ਅਹ ਤੁਹਾਨੂੰ ਇੱਕ ਚੀਜ਼ ਪੁੱਛਣੀ ਸੀ ਐਕਚੁਲੀ ਜਿਹਦੇ ਕਰਕੇ ਮੈਂ ਤੁਹਾਨੂੰ ਕੋਲ ਕੀਤੀ ਹੈ।
ਹਮ ਹਾਂਜੀ।
ਹਾਂਜੀ ਮੈਨੂੰ ਇੱਕ ਚੀਜ਼ ਦੱਸੋਗੇ ਕਿ ਜਿੱਦਾਂ ਸਾਨੂੰ ਅਹ ਯੂਰਿਕ ਐਸਿਡ ਵੱਧਦਾ।
ਹਮ।
ਹਨਾ ਉਹਦੇ ਨਾਲ ਇਹ ਪੈਰਾਂ ਦੀਆਂ ਜੋ ਤਲੀਆਂ ਹੁੰਦੀਆਂ ਉਹ ਵੀ ਤਾਂ ਦਿੰਦੀਆਂ।
ਹਾਂਜੀ। ਪੈਰਾਂ ਦੇ ਜੋੜ ਵੀ ਦਰਦ ਹੁੰਦੇ। ਕਿਉਂਕਿ ਜੇੜਾ ਗ੍ਰੈਵਿਟੀ ਦੇ ਕਾਰਨ ਨਾ ਸਾਰੇ, ਜਿਹੜੇ, ਅਹ ਯੂਰਿਕ ਐਸਿਡ ਦੇ ਟਵਿਸਟ ਜਲਣ ਉਹ ਜੁਆਇੰਟ ਵਿੱਚ, ਥੋੜੇ ਵ ਛੋਟੇ ਵਾਲੇ ਜੁਆਇੰਟ ਵਿੱਚ ਹੈ ਨਾ। ਜਮਾਂ ਹੋ ਜਾਂਦੇ ਜੇ ਪੈਰ, ਪੈਰ ਦੇ ਜੁਆਇੰਟ ਹੁੰਦੇ ਆ ਨਾ ਉਹਨਾਂ ਵਿੱਚ ਜਮਾ ਹੋ ਜਾਂਦੇ ਤਾਂ ਉੱਥੇ ਜਾ ਕੇ। ਫਿਰ ਸੋਜਿਸ ਹੋ ਜਾਂਦੀ, ਇਨਫੋਰਮੇਸ਼ਨ ਜਿਹਨੂੰ ਕਹਿੰਦੇ ਹਾਂ ਆਪਾਂ। ਤੇ ਫਿਰ ਉਹ ਹੋ ਜਾਂਦੀ, ਤੇ ਉਸ ਕਰਕੇ ਨਾ ਤੇ ਪੈਰਾਂ ਦੇ ਜੁਆਇੰਟ ਨੂੰ ਦਰਦ ਕਰਦੇ। ਪੈਰਾਂ ਵਿੱਚ ਦਰਦ ਰਹੇ
ਅੱਛਾ -ਅੱਛਾ। ਐਕਚੁਲੀ ਨਾ ਮੇਰੀ ਮਦਰ ਐ ਨਾ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਦਰਦ ਸੀ ਉਹਨਾਂ ਨੂੰ ਖੜੇ ਵੀ ਨਹੀਂ ਹੋਏ ਜਾਂਦਾ ਸੀ ਇਸ ਕਰਕੇ। ਨਹੀ ਮੈਂ ਕਿਹਾ ਚਲ ਵੀੜ ਉਤਾਰ ਦੇ ਲਈ ਕਿ ਉਹਨਾਂ ਨੂੰ। ਪੁੱਛ ਲੈਂਦੀ ਏ, ਤੇ ਕਿਹੜਾ, ਨੂੰ ਕੁਛ ਪਤਾ ਹੋਏ, ਕਿਉਂਕਿ ਤੁਹਾਡੀ ਮੰਮੀ ਨੇ ਮੈਨੂੰ ਦੱਸਿਆ ਸੀ ਨਾ, ਕਿ ਗਰਮ ਪਾਣੀ ਵਿੱਚ ਪੈਰ ਪਾ ਕੇ ਰੱਖੋ, ਨਮਕ ਪਾ ਕੇ ਪਤਾ ਨੀ ਕੀ।
ਦੇਖਣੀ ਪੈਂਦਾ, ਤੁਸੀਂ ਪਾਸੇ ਕੰਮ ਕੰਮ ਦਾ ਜੇੜਾ ਉਹ ਵੱਧਦਾ ਜ਼ਿਆਦਾ ਜਿਸ ਵਿੱਚ ਪਿਓਰੀਨ ਹੁੰਦਾ ਪਿਓਰੀਨ, ਪਿਓਰੀਨ ਇੱਕ, ਹੁਣ ਤੁਹਾਨੂੰ ਕਿ ਸਾਇੰਸ ਦਾ ਸਮਝਾਈਏ। ਪਿਓਰੀਨ ਇੱਕ ਚੀਜ਼ ਹੁੰਦੀ ਜਿਹੜੀ ਜ਼ਿਆਦਾਤਰ ਮਾਸ ਵਿੱਚ ਹੁੰਦੀ ਹੈ, ਠੀਕ ਹੈ ਜੀ, ਮਾਰਸ ਵਿੱਚ ਹੁੰਦੀ ਹੈ ਤੇ ਵਿੱਚ ਜਿਹੜੀਆਂ ਹੁੰਦੀਆਂ ਨਾ ਉਹਨਾਂ ਵਿੱਚ ਹੁੰਦਾ ਜਿਸ ਤਰ੍ਹਾਂ ਮੀਟ ਹੋ ਗਿਆ, ਪੋਰਕ ਹੋ ਗਿਆ। ਹਰ ਨਾਈਟ ਮੀਟ ਹੋ ਗਿਆ। ਚਿਕਨ ਹੋ ਗਿਆ, ਕੁਛ ਮਛਲੀ ਹੋ ਗਿਆ। ਤੇ ਪਾਲਕ ਹੋ ਗਿਆ, ਸਬਜ਼ੀਆਂ ਵਿੱਚੋਂ ਪਾਲਕ ਹੋ ਗਿਆ। ਚਣੇ ਦੀ ਦਾਲ, ਰਾਜਮਾਂਹ ਵਾਲੀ ਦਾਲ ਛਿਲਕੇ ਵਾਲੀ ਦਾਲ ਇਹਨਾਂ ਚੀਜ਼ਾਂ ਵਿੱਚ ਨਾ ਅ ਪਿਓਰੀਨ ਪਿਉਰੀਨ ਹੰਦਾ, ਤੇ ਖਾਸ ਕਰਕੇ ਮ ਜਿਹੜੇ ਚਿਕਨ ਖਾਂਦੇ ਨਾ, ਲੀਵਰ ਵੈਰਾ ਤੇ ਓਦੇ ਵਿੱਚ ਵੀ ਪਿਓਰੀਨ ਬੜਾ ਆਦਾ। ਤੇ ਉਹ, ਉਹ ਸਾਨੂੰ ਇਹ ਚੀਜ਼ਾਂ 'ਅਵਾੋਇਡ' ਕਰਨੀਆਂ ਪੈਂਦੀਆਂ, ਤੇ ਦੁੱਧ ਵੀ।
ਓਕੇ, ਓਕੇ ਐਕਚੁਲੀ ਨਾ ਮੇਰੀ ਹਾਂਜੀ।
ਕਿ ਜਿਹੜਾ ਯੂਰਿਕ ਐਸਿਡ ਹੁੰਦਾ ਤਾਂ, ਯੂਰਿਕ ਐਸਿਡ ਜਿਹੜਾ ਉਹ ਹੁੰਦਾ ਵੇਸਟ ਪ੍ਰੋਡਕਟ ਕਿਸ ਚੀਜ਼ ਦਾ 'ਪਿਓਰੀਨ' ਦਾ ਹੁੰਦਾ ਹੈ। ਤੇ ਪਿਓਰੀਨ ਕਿੰਨੇ ਚਿਰਾਂ ਵਿੱਚ ਹੁੰਦੀ।
ਜੀ, ਜੀ, ਜੀ, ਜੀ ਐਕਚੁਲੀ ਨਾ 'ਮੇਰੀ ਮਦਰ' ਨੇ ਨਾ ਡਾਕਟਰ ਨੂੰ ਦੱਸਿਆ ਸੀ। ਇਸਦੇ ਰਿਲੇਟਿਡ ਨੀ ਉਹਨਾਂ ਨੂੰ ਪਹਿਲੇ ਕੋਈ ਅ ਮਤਲਬ ਸੀ ਪ੍ਰੋਬਲਮ ਸੀ। ਬਟ ਉਹ ਓਦੇ ਵਿੱਚ ਨਾ ਡਾਕਟਰ ਨੇ ਉਹਨਾਂ ਨੂੰ 'ਰਿਕਮੈਂਟ' ਕੀਤਾ ਸੀ। ਕਿ ਤੁਸੀਂ ਸਵੇਰੇ ਅੰਡਾ ਖਾਣਾ ਹੈ। ਜੀ, ਜੀ ਤੇ ਨਾਲੇ ਮਤਲਬ ਇਹਦਾਂ 'ਨੋਨ ਵੈਜ'ਦਾ ਹੀ ਬੋਲਿਆ ਸੀ। ਨਾਲੇ ਪ੍ਰੋਟੀਨ ਵਗੈਰਾ ਲੈਣੀ ਆ ਤੁਸੀਂ।
ਹਾਂ ਤੁਸੀਂ ਹਲਕਾ ਪ੍ਰੋਟੀਨ ਲੈ ਸਕਦੇ ਹੋ, ਅਗਰ ਤੁਸੀਂ ਇੱਕ ਦਿਨ ਵਿੱਚ ਇੱਕ ਅੰਡਾ ਖਾਂਦੇ ਤਾਂ ਕੋਈ ਪ੍ਰੌਬਲਮ ਨਹੀਂ ਹੈ ਲੇਕਿਨ ਤੁਸੀਂ ਮੀਟ ਵੀ ਖਾਓ, ਅੰਡਾ ਵੀ ਖਾਓ। ਤੇ ਸਾਰਾ ਕੁਛ ਖਾਓ ਨਾ ਜਿਸ ਵਿੱਚ ਪਿਓਰੀਨ ਹੁੰਦਾ ਤਾਂ ਫਿਰ ਥੋੜ੍ਹੀ ਪ੍ਰੋਬਲਮ ਆ ਸਕਦੀ ਆ ਤੁਹਾਨੂੰ।
ਹਾਂਜੀ ਆਈ ਥਿੰਕ ਦਾਲਾਂ ਵੀ ਦਾਲ-ਦਾਲ ਵਗੈਰਾ ਵੀ ਬੰਦ ਕਰਨੀਆਂ ਨਾ ਇਦੇ ਵਿੱਚ।
ਹ ਦਾਲਾਂ ਵੀ ਬੰਦ ਹੁੰਦੀਆਂ ਲੇਕਿਨ ਛਿਲਕੇ ਵਾਲੀ ਦਾਲ, ਜ਼ਿਆਦਾ ਕਰਕੇ ਅਗਰ ਤੁਸੀਂ ਅਹ ਉਹ ਖਾ ਸਕਦੇ ਹੋ ਬਿਨਾਂ ਛਿਲਕੇ ਲੀ ਦਾ ਜਿਸ ਤਰ੍ਹਾਂ ਕਿ 'ਮਸਰ' ਦੀ ਦਾਲ ਹੋਗੀ ਕੀ ਕਹਿੰਦੇ ਇਹਨੂੰ 'ਧੋਤੀ ਮੂੰਗੀ' ਹੋ ਗਈ ਇਹ ਤੁਸੀਂ ਖਾ ਸਕਦੇ ਹੋ।
ਜੀ, ਜੀ, ਜੀ, ਜੀ ਓਕੇ, ਓਕੇ ਤੇ 'ਕੱਦੂ' ਵਗੈਰਾ ਵੀ ਖਾ ਸਕਦੇ ਐ ਹਨਾ।
ਹਾਂਜੀ ਕ ਕੱਦੂ ਤਾਂ ਬਹੁਤ ਅੱਛਾ ਹੈ 'ਕੱਦੂ' ਇੱਕ ਐਂਟੀ 'ਆਕਸੀਡੈਂਟ' ਹੁੰਦਾ ਹੈ। ਉਹ ਜਿਹੜਾ ਹੈਲਪ ਕਰਦਾ ਆ 'ਖੂਨ' ਨੂੰ ਸਾਫ਼ ਕਰਨ ਵਿੱਚ।
ਓਕੇ, ਓਕੇ ਵਧੀਆ ਠੀਕ ਹੈ, ਠੀਕ ਹੈ ਉਹੀ ਨਾ
ਨਾਲੇ, ਨਾਲੇ ਇਸ ਵਿਚ ਨਾ 'ਯੂਰਿਕ ਐਸਿਡ' ਜਦੋਂ ਆਉਂਦਾ ਬੰਦੇ ਨੂੰ ਤੇ ਬੰਦੇ ਨੂੰ 'ਪਾਣੀ' ਬੜਾ ਪੀਣਾ ਪੈਂਦਾ। ਪਾਣੀ ਬੜਾ ਪੀਣਾ ਚਾਹੀਦਾ ਕਿਉਂਕਿ ਇਸਦੇ ਕਾਰਨ ਇਹ ਹੁੰਦਾ ਕਿ ਪਾਣੀ ਨਾਲ ਜਿਹੜਾ ਯੂਰਿਕ ਐਸਿਡ ਹੈ। ਉਹ ਕਿਡਨੀ ਵਿੱਚੋ ਫਿਲਟਰ ਹੋ ਜਾਂਦਾ ਐ।
ਜੀ, ਜੀ, ਜੀ, ਜੀ, ਜੀ
ਤੇ ਬਲੱਡ ਵਿੱਚ ਘੱਟ ਰਹਿੰਦਾ ਤਾਂ ਬਲੱਡ ਵਿੱਚ ਕੱਟ ਰਹੇਗਾ, ਤਾਂ ਜੁਆਇੰਟ ਨੂੰ ਪ੍ਰੋਬਲਮ ਕਰ ਰਹੇਗਾ।
ਹਾਂਜੀ, ਹਾਂਜੀ, ਹਾਂਜੀ ਬਿਲਕੁ ਉਹਨਾਂ ਨੂੰ 'ਗੋਡਿਆਂ' ਦੇ ਵੀ ਥੋੜੀ ਪ੍ਰੋਬਲਮ ਹੋ ਗਈ ਆ। ਉਹ ਆਈ ਥਿੰਕ ਉਹਦੇ ਕਾਰਨ ਹੋਰਹੀਐ।
ਨਾ, ਨਾ ਮੇ ਵੀ ਹੋ ਸਕਦਾ ਲੇਕਿਨ ਜ਼ਿਆਦਾਤਰ ਗੋਡਿਆਂ ਏਜ ਟੂ ਵਾਈਸ ਹੁੰਦੀ ਹੈ ਏਜ ਵੱਡੀ ਫਿਫਟੀ ਤੋਂ ਉੱਪਰ ਹੋ ਰਹੀ ਹੈ ਤੇ ਗੋੜੇ ਦੀ ਪ੍ਰੋਬਲਮ ਆ ਸਕਦੀ ਹੈ ਜ਼ਿਆਦਾ ਕਰਕੇ ਉਹ ਬੀਸ ਬੰਦਿਆਂ ਨੂੰ ਆਉਂਦੀ ਐ। ਜਿਹੜ ਤੇ ਉਹ ਦਾ ਜਿਹੜਾ ਵੇਟ ਹੈ ਉਹ ਗੋਡਿਆਂ ਤੇ ਪੈਂਦਾ। ਕਈ ਵਾਰ ਓਟਿਓ ਮੇਰੀ ਡਜ਼ ਹੁੰਦੀ ਐ।
ਹਾਂਜੀ, ਹਾਂਜੀ ਅੱਛਾ।
ਹੋਰ ਜੀ ਹੋਰ ਤੁਸੀਂ ਔਰ ਤੁਸੀਂ ਇਸ ਰਿਲੇਟਿਡ ਕੁਝ ਪੁੱਛਣਾ?
ਆਹ, ਅਹ ਇਹੀ ਪੁੱਛਣਾ ਸੀ ਕਿ ਉਹਨਾਂ ਦੇ ਨਾ ਪੈਰ ਤੇ 'ਸਵੈਲਿੰਗ' ਜੀ ਰਹਿੰਦੀ ਹੈ। ਕਈ ਵਾਰ ਦਰਦ ਤੇ ਬਹੁਤਦਾ 'ਅੱਡੀਆਂ' ਹੁੰਦੀਆਂ ਨਾ ਜਿਹੜੀਆਂ ਏੜੀਆਂ ਅੱਡੀਆਂ। ਤੇ ਉਹ ਵੀ, ਉਹ ਵੀ ਜ਼ਿਆਦਾ ਦਰਦ ਹੁੰਦੀ ਹੈ ਨ ਮਾਸ ਹਾਂ ਤੇ ਨੀ ਅੱਡੀਆਂ ਵੀ ਦਰਦ ਰਹਿੰਦੀਆਂ ਤੇ, ਉੱਪਰ ਵਾਲਾ ਪੈਰ ਜਿਦਾ ਅ ਉੱਪਰ ਹੁੰਦਾ ਨਾ ਔ ਨਾ ਸਮੈਲ ਹੋ ਜਾਂਦਾ ਨੇ ਵਿੱਚ ਵਿਚ ਸਮਵੈਲ ਹੋ ਦਾ ਵਿੱਚ-ਵਿਚ ਠੀਕ ਰੈਂਦਾ।
ਹਾਂਜੀ ਪੈਰਾ ਵਿੱਚ ਜੁਆਇੰਟ ਹੁੰਦੇ ਨਾ ਜੂਆਇੰਡ ਵਿੱਚ ਫੇਰ ਜਿਲੇ ਯੂੂਰਿਕ ਐਸਿਡ ਜਮ ਜਾਂਦਾ ਹੈ ਔਹ ਤੇ ਕ੍ਰਿਸਚਲ ਜਮ ਜਾਂਦਾ ਤੇ ਫੇਰ ਬਾ ਕੀ ਹੋਂਦੈ।
ਹਾਂਜੀ- ਹਾਂਜੀ-ਹਾਂਜੀ। ਔ ਤੁਆਡੀ ਮਦਰ ਦਾ ਸੀ ਨਾ ਤਾਂ ਕਰਕੇ ਮੈਂ ਕਿਯਾ ਚਲੋ ਮੈਂ ਤੁਹਾਡੇ ਤੋਂ ਪੁੱਛਲਾ ਤੁਸੀਂ ਮਤਲਬ ਹਾਂਜੀ-ਹਾਂਜੀ ਤੇ ਤੁਸੀਂ ਕੇੜਾ ਦਿ- ਕੇਹੜੇ ਡੋਕਟਰ ਨੂੰ ਔਨਾਂ ਨੂੰ ਦੱਸਿਆ ਸੀ ਵੈਸੇ। ਓਕੇ।
ਭਰਾ ਵੀ ਪੂਰਾ-ਸੂਰਾ ਈ ਯੁਰਿਕ ਐਸਿਡ ਜੇ ਆ ਜਾਵੇ ਤੇ ਫੇਰ ਔ ਜੇੜੀ ਮੈਡੀਸਨ ਦੇ ਸਕਦੈ ਔ। ਇੱਕ ਮੈਡੀਸਨ ਆਂਦੀਏ, ਫਿਬੁਕ ਸਸ ਫਿਬੁਕ ਸੀਸ ਸਟਾਰਟ ਫਿ ਬੁਕ ਸਟੈਟ ਫੋਟੀ ਔਹ ਕਰਕੇ ਦਿੰਦੇ ਹਨ, ਔਹ ਤੇ ਔਦੇ ਨਾਲ ਕੀ ਹੋਂਦਾ ਹੈ ਕਿ ਤੁਹਾਡਾ ਜੇੜਾ ਹੈ, ਔ ਪੇਸ਼ਾਬ ਨੇ ਨਾਲ ਔਦੇ ਨਾਲ ਨਾ ਪੇਸ਼ਾਬ ਬੋਤ ਆਂਦਾ। ਪੇਸ਼ਾਬ ਦੇ ਨਾਲ ਪੇਸ਼ਾਬ ਦੇ ਨਾਲ ਯੂਰਿਕ ਐਸਿਡ ਜੇੜਾ ਹੈ, ਐਕਸਕ੍ਰੀਟ ਆਊਟ ਹੋਏਗਾ।
ਔਕੇ ਔਕੇ ਔਕੇ, ਆਈ ਥਿੰਕ ਵਾਸ਼ਰੂਮ ਤੇ ਬੀ ਪੀ ਦੀ ਟੇਬਲੇਟ ਨਾਲ ਵੀ ਜ਼ਾਦਾ ਜਾਂਦੇ ਨ ਔ ਵੀ, ਬੋਤ ਜ਼ਾਦਾ ਜਾਂਦੇ ਨੇ। ਹਾਂਜੀ ਹਾਂਜੀ ਤੇ ਅੱਛਾ ਠੀਕ ਐ, ਤੁਸੀਂ ਕੇੜੀ ਟੇਬਲੇਟ ਬੋਲੀਏ ਮੈਨੂੰ ਵਾਪਸ
ਫਿਬੁਕ ਸਟਾਰਟ, ਫਿਬੁਕ ਸਟਾਰਟ
ਫਿਬੁੱਕ ਸਟਾਰਟ ਠੀਕ ਐ ਕੋਈ ਨਾ ਏ ਮੈ ਮੰਗਵਾ ਲਾਗੀ ਅੱਜ ਹੀ ਚਲੋ
ਨਈ ਨਈ ਤੁਸੀਂ ਅ ਆਪੇ ਨਾ ਮੰਗਵਾਔ, ਪੈਲੇ ਡਾਕਟਰ ਨੂੰ ਚੈੱਕ ਕਰਵਾਔ ਰਿਪੋਰਟਾਂ ਵਗੈਰਾ ਆਂਦਾ ਜੇ ਪੋਟਾ ਵੀ ਜਾਦਾ ਆਂਦਾ ਤੇ ਡਾਕਟਰ ਡਾਕਟਰ ਆਪੇ ਐਡਵਾਈਸ ਕਰੇਗਾ।
ਔਕੇ-ਔਕੇ ਠੀਕੈ -ਠੀਕੈ -ਠੀਕ ਐ, ਠੀਕੈ ਜੀ। ਤੇ ਫੇਰ ਮੈਂ ਠੀਕ ਆਜਈ ਆਜਨੀ ਤੇ ਸ਼ਾਮ ਤੱਕ ਈ ਸ਼ਾਮ ਨੂੰ ਨੀਤੇ ਕੱਲ ਹੀ ਉਨਾਂ ਨੂੰ ਲੈ ਜਾਗੀ ਡੋਕਟਰ ਕੋਲ। ਚਲੋ ਯੂਰਿਕ ਐਸਿਡ ਦਾ ਵੀ ਸੀ, ਨਾਲੇ ਨੂੰ ਅਹ ਡਿੱਗ ਗੇ ਨਾ ਔਦੀ ਵਜ੍ਹਾ ਚ ਥੋੜਾ, ਸ਼ਾਇਦ ਆਈ ਥਿੰਕ ਜਾ ਦਾ ਦਰਦ ਪੈਰ ਔਨਾਂ ਦਾ-
ਹਾਂਜੀ -ਹਾਂਜੀ ਔਨਾਂ ਨੂੰ ਕਿਆ ਕਰੋ, ਜਿਲੇ ਸੌਂਦੇ ਆ ਰਾਤ ਨੂੰ ਨਾ ਤੇ ਪੈਰ ਥੋੜ੍ਹਾ ਉੱਚਾ ਕਰਕੇ ਸੋਏ ਕਰਨ ਜੇ ਗ੍ਰੈਵਿਟੀ ਦੇ ਕਾਰਨ ਜੋੜਾ ਯੂਰਿਕ ਐਸਿਡ- ਯੂਰਿਕ ਐਸਿਡ ਯੂਕੈਸਿਡ ਜਮਾ ਨਾ ਨਾ ਹੋਵੇ ਪੈਰਾਂ ਵਿੱਚ।
ਹਾਂ ਮੈਂ ਕ ਹਾਂ ਮੇ ਵੀ ਔਨਾ ਨੂੰ ਨਾ ਥੱਲੇ ਪਿੱਲੋ ਰੱਖ ਕੇ ਨਾ ਪੈਰਾਂ ਤੇ ਫੇਰ ਉੱਚਾ ਕਰਕੇ ਮਤਲਬ ਰਖਵਾਉਂਦੀ ਆ, ਹੁਣ ਤਾਨੂੰ ਪਤਾ ਈ ਏ ਰਾਤ ਤਨੂੰ ਕਿਸੇ ਨੂੰ ਕੀ ਪਤਾ ਕਿ, ਕਿ ਪਿੱਲੋ ਕਿੱਥੇ ਗਿਆ ਕਿੱਥੇ ਨੀ।
ਨਈ ਨਈ ਕੋਈ ਗੱਲ ਨੀ ਤੁਸੀਂ ਕੈ ਸਕਦੇ ਔ ਮੰਮੀ ਨੂੰ।
ਨੀ ਔ ਤੇ ਮੈ ਅਸੀਂ ਰਖਵਾਂਦੇ ਆ ਆਲਰੇਡੀ, ਹਾਂਜੀ -ਹਾਂਜੀ ਮੈਂ ਰਾਤ ਦੀ ਗੱਲ ਕਰੀ ਆ ਕਿ ਹਾਂ
ਕਿ ਔਨਾ ਨੂੰ ਐਡਵਾਈਜ਼ ਕਰੇਔ ਕਿ ਪਾਣੀ ਖੁੱਲ੍ਹਾ ਪੀਵਣ ਪਾਣੀ ਬੋ ਜਾਦਾ ਪੀਵਨ ਤਿੰਨ ਤੋਂ ਚਾਰ ਲੀਟਰ ਇੱਕ ਦਿਨ ਦਾ, ਵੈਸੇ ਵੀ ਗਰਮੀ ਹੈ ਤੇ ਤਿੰਨ ਤੋਂ ਚਾਰ ਲੀਟਰ ਨਾਰਮਲ ਈ ਔਂਦਾ। ਇੱਕ ਤਾ ਪਾਣੀ ਬੋਤ ਪੀਵਨ, ਤੇ ਇਕ ਕ ਵਗੈ ਸਬਜ਼ੀਯਾਂ ਵਗੈਰਾ ਜਿਫਿਚਕ ਕਰੇਲੇ ਹੋ ਗਏ ਕੱਦੂ ਹੋ ਗਿਆ ਤੋਰੀਆਂ ਹੋ ਗਈਆਂ, ਭਿੰਡੀਆਂ ਹੋ ਗਈਆਂ, ਇਹ ਇਹੋ ਜਿਆਂ ਚੀਜ਼ਾਂ ਖਾਵਣ। ਤਾਂ ਫਰੂਟ ਵਿੱਚ ਔਹਅ ਜੇੜਾ, ਫਰੂਟ ਅ ਜ਼ਿਆਦਾ ਸ਼ੂਗਰੀ ਫਰੂਟ ਜਿਸ ਜਿਵੇਂ ਕਿ, ਮੈਂ ਮੈਗੋ ਹੁੰਦਾ ਉਹਨਾਂ ਖਾਣ ਤੇ ਸੇਬ ਵਗੈਰਾ ਹੋਰ ਫਰੂਟ ਖਾ ਸਕਦਾ। ਐਸੀ ਗੱਲ ਨਹੀਂ ਹੈ, ਫਰੂਟ ਸਾਰਾ ਹੀ ਖਾ ਸਕਦੇ ਹਾ ਤਕਰੀਬਨ।
ਅੱਛਾ ਤੇ ਜਿੱਦਾਂ ਮੈਂ ਨਾ ਐਕਚੁਲੀ ਮੈਂ ਇੱਕ ਚੀਜ਼ ਸੋਚ ਰਹੀ ਸੀ, ਕਿ ਜਿੱਦਾਂ ਅਸੀਂ ਚੀਆ ਸੀਟਸ ਵਗੈਰਾ ਸੋ ਕੇ ਰੱਖਦੇ ਹਾਂ ਤੇ ਅਹ ਉਹ ਇੱਕ ਹੋਰ ਹੁੰਦਾ ਨਾ, ਉਹਨੂੰ ਕੀ ਕਹਿੰਦੇ ਆ
ਗੋਦ ਗਤੀਰਾ।
ਗੂੰਦ ਗਤੀਰਾ ਹਾਂਜੀ ਹਾਂਜੀ, ਗੂੰਦ ਗਤੀਰਾ ਵੀ ਅਸੀਂ ਸੋਕ ਕੇ ਰੱਖਦੇ ਅਸੀਂ
ਉਦੇ ਇਹ ਇਹਦੇ ਵਿੱਚ ਕੋਈ ਉਹ ਤੇ ਨੀ ਨਾ ਹੋਏਗੀ।
ਨਾ ਨਾ ਕੋਈ ਪ੍ਰੋਬਲਮ ਨਹੀਂ ਹੈ, ਉਹ ਅਡੀਸ਼ਨਲ ਹੁੰਦਾ ਉਹ ਜ਼ਿਆਦਾਤਰ ਬੰ ਠੰਡਾ ਤਸੀਰ ਠੰਡੀ ਹੁੰਦੀ ਹੈ, ਤਾਂ ਬੰਦਾ ਜਿਹੜਾ ਹੈ, ਕਿ ਉਹ ਗਰਮੀਆਂ ਵਿੱਚ ਨਾ ਉਹਨੂੰ ਲੈਂਦਾ ਏ, ਮਤਲਬ ਉਹਨੂੰ ਪੀਂਦਾ ਏ ਫਿਰ ਉਹਦੇ ਨਾਲ ਨਾ ਤਸੀਰ ਠੰਡੀ ਹੋਣ ਕਾਰਨ ਨਾ, ਬੰਦੇ ਨੂੰ ਜਿਹੜੇ ਹੀ ਸਟੋਕ ਨਹੀਂ ਆਉਂਦਾ। ਹਾਈਡ੍ਰੇਸ਼ਨ ਮੇਨਟੇਨ ਰਹਦੀ ਹੈ।
ਜੀ-ਜੀ ਬਿਲਕੁਲ-ਬਿਲਕੁਲ-ਬਿਲਕੁਲ, ਅੱਛਾ ਉਓਹੀ ਮੈਨੂੰ ਮੈਨੂ ਡਾਊਟ ਫੇਰ ਮੈਂ ਕਿਆ ਚਲੋ ਪੁੱਛ ਲੈਂਦੇ ਆ ਪੁੱਛਣ ਵਿੱਚ ਕੀ ਹਰਜ ਐ। ਚਲੋ। ਠੀਕ ਰ‌ਏਗਾ ਤੇ ਪੁੱਛ ਕੇ ਦਿਓ ਤੇ ਵਧੀਆ ਨਾ।
ਹਾਂਜੀ ਕੋਈ ਵੀ ਚੀਜ਼ ਹੈ ਓਨੂੰ ਲਿਮਿਟ ਵਿੱਚ ਖਾਣਾ ਹੁੰਦਾ ਐ। ਨਾ ਜਾਦਾ ਘੱਟ ਅ ਤੇ ਨਾ ਜਾਦਾ- ਤੇ ਤੁਆਨੂੰ ਅਗਰ ਤੁਸੀਂ ਜਾਦਾ ਜਾ ਦਾ ਤੁਸੀਂ ਜਾਣਨਾ ਚਾਂਦੇ ਓ ਇਸ ਬਾਰੇ ਤਾਂ ਤੁਸੀਂ ਨਾ ਡਾਇਟੀਸੀਅਨ ਕੋਲੋਂ ਵੀ ਕੰਸਲਟ ਕਰ ਸਕਦੇ।
ਹਾਂਜੀ ਅਸੀਂ ਓਈ ਓ ਕਾ ਕ ਕਰਨਾ ਡਾਇਟੀਸ਼ੀਅਨ ਕੋਲੋਂ ਵੀ ਲਿਖਵਾਣੀ ਐ ਡਾਇਟ ਪੂਰੀ ਏਨਾਂ ਦੀ। ਡਾਈਟ ਚਾਰਟ ਬਣਵਾਣਾ ਪੂਰਾ। ਹਾਂਜੀ। ਚਲੋ ਦੇਖਦੇ ਆਂ। ਏਨਾਂ ਦੀ ਪ੍ਰੋਫਾਈਲ ਵੀ ਕਰਵਾਈ ਸੀ ਅਸੀਂ ਇੱਕ ਵਾਰ ਹੁਣ ਸੋਚ ਰੇਂ ਕੀ ਵਾਪਸ ਈ ਕਰਵਾਈ ਜਾਏ। ਕਿਉਂਕਿ ਓ ਤਿੰਨ- ਚਾਰ ਮੀਨੇ ਹੋ ਗਏ ਪ੍ਰੋਫਾਈਲ ਕਰਵਾਏ। ਹੁਣ ਮੈਂ ਸੋਚ ਰੀ ਆਂ ਵਾਪਸ ਕਰਵਾ ਲੀਏ।
ਤੁਆਡੀ ਮੰਮੀ ਜੀ ਦੀ ਤੁਆਡੀ ਮੰਮੀ ਜੀ ਦੀ ਏਜ ਕਿੰਨੀ ਐ?
ਅਹ ਮੰਮੀ ਜੀ ਦੀ ਹੋਏਗੀ ਫਿਫਟੀ ਫਾਈਵ।
ਹਾਂਜੀ ਓ ਠੀਕ ਐ। ਪਰ ਜੋ ਮੈਂ ਦੱਸਿਆ ਓਈ ਓ ਤੁਸੀਂ ਫੋਲੋ ਕਰੋ। ਅੱਛਾ ਔਰ ਪਾਪਾ ਜੀ ਨੂੰ ਕੋਈ ਬੀ ਪੀ ਵਗੈਰਾ ਜਾਂ ਸ਼ੂਗਰ ਵਗੈਰਾ ਤੇ ਨਹੀ ਐ।
ਹਾਂ ਮੇਰੇ ਪਾਪਾ ਨੂੰ ਨਾ ਸ਼ੂਗਰ ਐ ਐਕਚੁਲੀ। ਬੋਤ। ਅੱਜ ਕਲ ਤੇ ਥੋੜ੍ਹੀ ਹਾਈ ਰੈਂਦੀ ਐ।
ਅੱਛਾ।
ਹਾਂਜੀ ਹਾਂਜੀ। ਅੱਜ ਕੱਲ ਓ ਫੇਰ ਏ ਕੀ ਘਰੇ ਆਹ। ਖੁਦ ਈ ਲੈਕੇ ਆਏ ਦੇ ਨਾ ਮਸ਼ੀਨ ਯ ਬੀ ਪੀ- ਸ਼ੂਗਰ ਵਾਲੀ। ਖੁਦ ਈ ਟੈਸਟ ਕਰ ਲੈਂਦੇ ਨੇ। ਚਲੋ ਏ ਸਹੂਲਤ ਹੋ ਜਾਂਦੀ ਕਿ ਮਸ਼ੀਨ ਘਰੇ ਹੁੰਦੀ ਐ ਤੇ ਖੁਦ ਈ ਟੈਸਟ ਕਰਵਾ ਲੇਂਦੇ।
ਬੋਤ ਅੱਛੀ ਗੱਲ ਐ ਜੀ। ਡਿਜੀਟਲ ਮਸ਼ੀਨ ਹੁੰਦੀ ਐ ਵੈਸੇ ਬੰਦਾ ਆਪੇ ਚੈੱਕ ਕਰ ਸਕਦਾ।
ਹਾਂ ਬਿਲਕੁਲ ਹੂਊ ਜੀ -ਜੀ -ਜੀ -ਜੀ -ਜੀ -ਜੀ ਓਈ। ਸ਼ੂਗਰ ਦਾ ਏਈ ਬੜਾ ਪੰਗਾ। ਸਾਡੀ ਵੀ ਕਈ ਵਾਰ ਲੋਅ ਹੋ ਜਾਂਦੀ ਐ ਨਾ। ਨੋਰਮਲ ਬੰਦੇ ਦੀ ਵੀ ਲੋ ਈ ਹੋ ਜਾਂਦੀ ਐ ਕਈ ਵਾਰ।
ਨਾ ਜੀ ਵੈਸੇ ਹੋਣੀ ਨੀ ਚਾਈਦੀ। ਅਗਰ ਜੇ ਹੁੰਦੀ ਏ ਤੇ ਇਸਦਾ ਮਤਲਬ ਐ ਕਿ ਤੁਸੀਂ ਵੀਕ ਓ। ਤੁਸੀਂ ਖਾਣ ਪਾਣ ਜੇੜਾ ਐ ਆਪਣਾ ਮੇਨਟੇਟ ਕਰੋ।
ਹਾਜੀ-ਹਾਜੀ, ਬਿਲਕੁਲ- ਬਿਲਕੁਲ-ਬਿਲਕੁਲ।
ਹਾਂਜੀ, ਤੁਸੀਂ ਖਾਣ-ਪਾਣ ਅਗਰ ਮੇਨਟੇਟ ਰੱਖਿਆ ਹੋਇਆ, ਤੁਆਡੀ ਡਾਇਟ ਬੈਲੇਂਸ ਏ ਤੇ ਫੇਰ ਤੁਆਨੂੰ ਪ੍ਰੋਬਲਮ ਨੀ ਆਂਦੀ।
ਹਾਂਜੀ, ਬਿਲਕੁਲ-ਬਿਲਕੁਲ ਓ ਤੇ ਹੈ, ਓਈਓ ਡਾਇਟੇਸ਼ਨ ਤੋਂ ਦੇਖਾਂਗੇ ਡਾਇਟ ਪਲੈਨ ਦੋਨਾਂ ਦਾ ਬਣਵਾਕੇ, ਡਾਇਟ ਚਾਰਟ।
ਤੁਸੀਂ ਫਰੂਟ ਔਰ ਸਬਜ਼ੀਆਂ ਜਾਦਾ ਟੇਕਅਪ ਕਰੋ। ਤੇ ਬਾਰ ਦਾ ਜੇੜਾ, ਅਗਰ ਤੁਸੀਂ ਖਾਂਦੇ ਓ ਤੈ, ਓ ਤੁਸੀਂ ਬੰਦ- ਕਰਦੇ ਓ, ਜਿਸ ਤਰ੍ਹਾਂ ਬਰਗਰ, ਪੀਜ਼ਾ ਹੋਗਿਆ ਅਗਰ ਜੇ ਨ‌ਈ ਖਾਂਦੇ ਤਾਂ ਵੈਰੀ ਗੁੱਡ। ਤੁਸੀਂ ਘਰ ਦੇ, ਜੋ ਖਾਣਾ ਘਰ ਬਣਾਕੇ ਖਾਓ।
ਜਾਦਾਤਰ ਨਾ ਘਰ ਦਾ ਈ ਖਾਂਦੇ ਆਂ, ਬਾਰ ਦਾ ਤੇ ਅਵੋਇਡ ਈ ਕਰਦੇ ਆਂ।
ਹਾਂਜੀ, ਖਾਸ ਕਰਕੇ ਕੁੜੀਆਂ ਵਾਸਤੇ ਪ੍ਰੋਟੀਨ ਟੇਕਅਪ ਕਰੋ, ਕਾਰਬੋਹਾਈਡ੍ਰੇਟ ਔਰ ਫੈਟ ਘੱਟ ਕਰੋ।